ਆਂ।
ਸਾਸਰੀ ਕਾਲ ਜੀ।
ਸ਼ਾਸ਼‌ੀ ਕਾਲ, ਕੀ ਹਾਲ-ਚਾਲ
ਹਾਂਜੀ, ਵਧੀਆ ਜੀ ਵਧੀਆ ਤੁਹੀਂ ਸੁਣਾਓ?
ਬਸ ਅਸੀਂ ਵਧੀਆ
ਹਾਂਜੀ ਹੋਰ ਸਭ ਵਧੀਆ ਜੀ ਬਸ। ਅ ਬੈਠੇ ਆ ਜੀ ਘਰ ਟਾਈਮ ਪਾਸ ਕਰ ਰਹੇ ਜ ਹਾਂਜੀ ਹਾਂਜੀ
ਤਿਆਰੀ
ਬਸ ਹਲੇ ਤੇ ਹੈ ਟਾਈਮ ਥੋੜ੍ਹਾ ਜਿਹਾ ਅੱਜ ਕੱਲ੍ਹ ਤੁਹਾਨੂੰ ਪਤਾ। ਅ ਜਿਹੜੀ ਇਹ ਚੀਜ਼ਾਂ ਫੋਨ ਫੋਨ ਵਾਲੀ ਚੀਜ਼ਾਂ ਤੇ ਸੋਸ਼ਲ ਮੀਡੀਆ ਟਾਈਪ ਅਗਰ ਇੱਕ ਵਾਰੀ ਸ਼ੁਰੂ ਹੋਜੋ ਤੇ ਦਸ ਨੌ ਦਸ ਵਜੇ ਸ਼ੁਰੂ ਹੋਜੋ ਗਿਆਰਾਂ ਬਾਰਾਂ ਇੱਕ ਪਤਾ ਨੀ
ਇਥੇ ਬੜਾ ਬੜਾ ਪੈੜਾ ਚਸਕਾ ਹੈਗਾ
ਹਾਂਜੀ ਹਾਂਜੀ ਇਹ ਤੇ ਹੈ ਹੁਣ ਆਪਣਾ ਤਾਂ ਚਲੋ ਹੈ ਹੀ ਹੈ ਪਰ ਬੱਚਿਆਂ ਨੂੰ ਵੀ ਅਸੀਂ ਆਤਾਂ ਲਾਤੀਆਂ ਹੌਲੀ ਹੌਲੀ ਅਸੀਂ ਕਹਿੰਦੇ ਹਾਂ ਜੀ ਬੱਚਿਆਂ ਨੂੰ ਬੱਚਿਆਂ ਨੂੰ ਇੱਕ ਵਾਰੀ ਹੱਥ ਚ ਫੋਨ ਫੜਾ ਦੋ ਤੇ ਬਸ
ਹਾਂਜੀ ਸਾਡੇ ਤੋਂ ਜ਼ਿਆਦਾ ਤਾਂ ਬੱਚਿਆਂ ਨੂੰ ਚਸਕਾ ਲੱਗਿਆ ਫੋਨਾਂ ਦਾ
ਹਾਂਜੀ ਹਾਂਜੀ ਇਹ ਗੱਲ ਤੇ ਹੈ।
ਮੇਨੂੰ ਮਨਾ ਕਰਦੇ ਹੈਗੇ ਆ ਉਹ ਕਹਿੰਦੇ ਮੰਮਾ ਪਾਪਾ ਤੁਸੀਂ ਵੀ ਤੇ ਚਲਾ ਰਹੇ ਹੋ
ਹਾਂਜੀ ਹਾਂਜੀ ਥੋੜ੍ਹਾ ਜਿਹਾ ਅਸੀ ਇਹ ਵੀ ਦੇਖਦੇ ਹਾਂ ਚਲੋ ਬ ਅਸੀਂ ਫਰੀ ਹੋਣਾ ਤੇ ਥੋੜਾ ਸੋਚਦੇ ਕਿ ਬੱਚੇ ਨੂੰ ਹੱਚ ਫੋਨ ਫੜਾ ਦੀਈਏ, ਤੇ ਉਹ ਆਪਣਾ ਲੱਗਿਆ ਰਹੇ ਫੇਰ ਬਾਅਦ ਚ ਆਪਾਂ ਈ ਕੈੰਦੇ ਐ ਕਿ ਨਾ ਲੱਗੇ ਨਾ ਲੱਗੇ ਬੱਚਾ ਪਰ ਓਹ ਅਪਾਂ ਰੋਕ ਨੀ ਪਾੰਦੇ ਫੇਰ
ਹਾਂਜੀ, ਐ ਤੇ ਹੈ ਹੁਣ, ਇਹਨਾਂ ਨੂੰ ਨਾ ਦੋ ਤੇ ਏਨਾਂ ਨੇ ਤੰਗ ਕਰੀ ਜਾਣੈ, ਫੇਰ ਬੰਦਾ ਨੇ ਕੰਫਰਟ ਵਾਸਤੇ ਏਨਾਂ ਨੂੰ ਫੋਨ ਫੜਾ ਈ ਦਿੰਦੈ।
ਸਿਰ ਤੇ ਹੱਥ ਮਾਰਦੇ ਨੇ ਕਿ ਸਾਨੂੰ ਦਿੰਦੇ ਨੀ ਪਏ ਫੋਨ ਕਿਉਂ ਨੀ ਦੇ ਰਹੇ ੳਹੇ
ਹਾਂਜੀ ਹਾਂਜੀ ਇਹ ਤੇ ਹੈ ਹੀ ਹੈ ਨਾਲੇ ਹੁਣ ਸਕੂਲ ਵਗੈਰਾ ਵੀ ਖੁੱਲ ਗਿਆ ਬੱਚਿਆਂ ਦਾ ਥੋੜਾ ਸ਼ਡਿਊਲ ਉਹਨਾਂ ਦਾ ਥੋੜ੍ਹਾ ਇਦਾਂ ਹੀ ਹੋਆ ਦਾ, ਡਿਸਟਰਬ ਹੋਯਾ ਦਾ ਥੋੜਾ
ਸਕੂਲ ਵਗੈਰਾ ਲੱਗ ਜੇ ਉਹ ਵਗੈਰਾ ਲੱਗ ਜਾਏ ਫਿਰ ਥੋੜਾ ਬੱਚਾ ਹਟ ਜਾਂਦਾ ਚੀਜ਼ਾਂ ਤੋਂ
ਹਾਂਜੀ ਬਸ ਉਹ ਸਕੂਲ ਤੱਕ ਸਕੂਲ ਜਾ ਰਹੇ ਆ ਤਬ ਤੱਕ ਠੀਕ ਹੈ ਉਹਦੇ ਬਾਅਦ ਤੇ ਬੈਗ ਕਿੱਥੇ ਤੇ ਬੱਸ ਫੋਰਮੈਲਿਟੀ ਪੂਰੀ ਕਰਨ ਜਾਂਦੇ ਆ ਸਕੂਲੇ
ਹ ਇਹ ਤੇ ਗੱਲ ਹੈਗੀ ਹਾ
ਚਿਆਂ ਤੇ ਬਸ ਐੰਝ ਈ ਏ, ਸਾਰਿਆਂ ਨਾਲ ਐੰਝਜੀ ਹੈਗਾ ਐਹ ਨੀ ਛੋਟੇ ਤੋਂ ਵੱਡਾ ਲਲੋੋ ਸਭ ਫੋਨ ਦੇ ਆਦਿ ਹੋਏ
ਸਾਰੇ ਸਾਰੇ ਇਹ ਅਸੀਂ ਸੋਚਾਂਗੇ ਬੀ ਬੱਚਿਆਂ ਨੂੰ ਵੀ ਫੜਾਇਆ ਹਾਂਜੀ ਇਹ ਗੱਲ ਤੇ ਹੈ। ਬਸ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬੋਲਦੈ ਕਿ ਹੱਥ ਚ ਫੋਨ ਹੋਏ ਤੇ ਟਾਈਮ ਦਾ ਪਤਾ ਨੀ ਲੱਗੇ ਕਦੋ
ਹਾਂਜੀ ਛੋਟੇ ਬੱਚਿਆਂ ਨੂੰ ਦੇਖ ਲੋ ਅਗਰ ਲਓ ਗੋਦੀ ਚ ਬਹੋ ਤੇ ਉਹ ਵੀ ਟੀ ਵੀ ਦੇਖਦੇ ਖੁਸ਼ ਹੁੰਦੇ ਹੈਗੇ ਕਾਰਟੂਨ ਵਗੈਰਾ
ਹਾਂਜੀ ਹਾਂਜੀ, ਬਸ ਏਹ ਐ ਕਿ ਲੋਕਡਾਊਨ ਚ ਵੀ ਤਾਂ ਐਹੀ ਸੀਗਾ। ਲੋਕਡਾਊਨ ਚ ਕੀ ਕਹਿੰਦੇ ਅਪਣਾ ਔਨਲਾਈਨ ਕਰਤਾ ਸੀ ਸਾਰਾ। ਬੱਚਿਆਂ ਨੂੰ ਕਿਹਾ ਜੀ ਲੈਪਟੋਪ ਲੈਕੇ ਦੋ, ਫੋਨ ਲੈਕੇ ਦੋ, ਐਦਾਂ ਦੀ ਚੀਜ਼ਾਂ।
ਬਚਿਆਂ ਨੂੰ ਔਰ ਓਹਦੇ ਨਾਲ ਹੀ ਜਿਆਦਾ ਆਦਤ ਲੱਗੀ ਹੈਗੀ ਏ ਬੱਚ ਚਿਆ ਨੂੰ।
ਹਾਂਜੀ, ਹਾਂਜੀ, ਹਾਂਜੀ, ਬਸ ਓਹ ਓਦੇ ਨਾਲ ਥੋੜ੍ਹੀ ਹਰ ਬੱਚੇ ਕੋਲ ਫੋਨ ਆ ਗਏ ਤੇ ਅਹ ਚੀਜ਼ਾਂ ਜ਼ਿਆਦਾ ਹੋ ਗਈਆਂ ਕਿ ਬ ਬੱਚਾ ਹਰ ਫੋਨ ਚ ਹੀ ਲੱਗ ਗਿਆ ਫੋਨ ਚ ਹੀ ਲੱਗ ਗਿਆ ਆਹ ਕੰਮ ਫਾਇਦੇ ਵੀ ਬੜੇ ਪਰ ਨੁਕਸਾਨ ਏਹ ਹੈ ਕਿ ਅਹ ਉਸ ਚੀਜ਼ ਨਾਲ ਏਦਾਂ ਹੋਯਾ ਕਿ ਉਸ ਟਾਈਮ ਸਟੱਡੀ ਜਿਆਦਾ ਨੀ ਹੋ ਪਾੰਦੀ ਸੀ, ਬੱ ਬੱਚਿਆਂ ਦੀ ਬੱਚੇ ਔਨਲਾਈਨ ਚ ਇਦਾ ਆ ਜ਼ਿਆਦਾ ਟਾਈਮ ਯੂਟਿਊਬ ਲਾ ਲਿਆ ਬਾਕੀ ਥੋੜ੍ਹੀ ਦੇ ਜਿਹੜੀ ਕਲਾਸ ਲੱਗਣੀ ਓਹ ਲਗਾ ਦੀ।
ਹਾਂਜੀ ਹਾਂਜੀ, ਹਾਂ ਬਸ ਪਏ ਨਾ ਓਦੋਂ ਦੇ ਈ ਬਾਦ ਬੱਚੇ ਫੇਰ ਸਕਰੀਨ ਤੇ ਜੈਦਾ ਹੋਣ ਲੱਗ ਗੇ ਹੈਗੇ ਹੋਣ ਓਹ
ਬਸ ਫੇਰ ਉਹ ਜਦੋਂ ਆਦਤ ਇੱਕ ਵਾਰੀ ਲਾ ਤੀ ਤੇ ਫੇਰ ਉਹ ਫੇਰ ਹਟਦੀ ਕਿੱਥੇ ਛੇਤੀ ਫੇਰ
ਹਟਦੇ ਨੀ ਹੈਗੇ, ਰੋਟੀ ਪਾਣੀ ਨੀ ਜਾਂਦਾ ਇਹਨਾਂ ਦਾ, ਬਿਨਾਂ ਫੋਨ ਤੋਂ ਬੱਚਿਆਂ ਦਾ ਸਾਡੇ ਤੇ ਰੋਟੀ ਪਾਏ ਅੱਗੇ ਪਈ-ਪਈ ਸੁੱਕ ਜਾਣੀ ਐ, ਏਨਾਂ ਨੂੰ ਨੀ ਪਤਾ ਖਾਣੀ ਹੈਗੀ ਐਂ।
ਬਸ ਉਹ ਫੇਰ ਏਦਾਂ ਹੀ ਐ, ਫੇਰ ਜੇ ਤੇ ਫੋਨ ਲੱਗਿਆ ਹੋਏਗਾ ਤੇ ਖਾ ਲੈਣਗੇ, ਨਹੀਂ ਹੋਏਗਾ ਤੇ ਫੇਰ ਰੋਈ ਜਾਣਗੇ ਰੋਈ ਜਾਣਗੇ, ਫੇਰ ਭਾਵੇਂ ਕੁਛਣਾ ਦੋ ਪੂਰਾ ਦਿਨ, ਤੁਸ
ਹੋਰ ਹੋਰ, ਪਤਾ ਹੀ ਨਹੀਂ ਹੈਗਾ ਖਾਣਾ ਹੀ ਨਹੀਂ ਖਾਣਾ ਏਨਾਂ ਨੂੰ ਭਾਵੇਂ ਕੁਛ ਲੱਗਦਾ ਨਾ ਹੋਏ, ਫੋਨਾਂ ਨੂੰ ਲੱਗਦਾ ਪੇਐ ਰੋਟੀ-ਪਾਣੀ ਸਾਰਾ ਕੁਛ। ਐੰਜ ਈ ਕਰਦੇ ਹੈਗੇੇ ਆ, ਸਾਰਾ ਦਿਨ ਬਸ ਸਕੂਲੇ ਗਏ। ਟੂਸ਼ਨ ਗਏ, ਛੁੱਟੀ ਬੈਗ ਸੁੱਟਿਆ, ਏਦਰ ਫੋਨ ਲੈ ਕੇ ਬੈ ਗਏ, ਫੋਨ ਛੱਡਿਆ, ਟੀ ਵੀ ਲੈ ਕੇ ਬੈ ਗਏ, ਟੀ ਵੀ ਛਡੀ, ਤੇ ਕੋਈ ਹੋਰ ਗੇਮਸ ਲੈ ਕੇ ਬੈਹ ਗਏ।
ਫੋਨ ਲੱਗ ਜਾਣ ਤਾਂ ਚਲੋ ਥੋੜਾ ਠੀਕ ਰੈੰਦਾ, ਬੱਚਾ ਅਪਣਾ ਵਧੀਆ ਖੇਲਦਾ ਗਰਾਊਂਡ ਚ।
ਇਨਾਂ ਦੇ ਖੇਡ ਵੀ ਤੇ ਬੜੇ ਪੈੜੇ ਹੁੰਦੇ ਹੈਗੇ ਨਾ, ਵੇਖਣਾ ਪੈਂਦਾ ਹੈਗੈ। ਝੱਟ ਈ ਚੋਟ ਲਾ ਲੈਂਦੇ ਹੈਗੇ ਐ, ਓਹ ਫੇਰ ਓਹ ਹਾਂਜ ਜੀ ਬਿਨਾ ਦੇਖੇ ਭਜਦੇ ਆ ਫੇਰ ਏਧਰ ਉੱਧਰ, ਅੱਜ ਕਲ੍ਹ ਤੁਹਾਨੂੰ ਪਤਾ ਹੀ ਹੈ, ਸੋਸ਼ਲ ਮੀਡੀਆ ਤੇ ਕਿੰਨੇ ਅਪਡੇਟ ਆ ਰਹੇ ਹੈਗੇ ਆ
ਹਾਂਜੀ ਹਾਂਜੀ, ਏਹ ਗੱਲ
ਫੋਨ ਤੇ, ਬੱਚਿਆਂ ਦੇ ਨਿੱਕੇ ਨਿੱਕੇ ਬੱਚਿਆਂ ਦਾ ਧਿਆਨ ਰੱਖ ਖੋ ਮਤਲਬ, ਹਾਂਜੀ ਮਿੰਟ ਦੇ ਵੇੱਚ ਕੋਈ ਵੀ ਕੇਸ ਹੋ ਜਾਂ ਦਾ ਹੈਗਾ, ਹੁਣ ਸੋਸ਼ਲ ਮੀਡੀਆ ਦੇਖਦੇ ਹਾਂ ਤੇ ਡਰ ਲੱਗਦਾ ਹੈਗਾ ਹੈ, ਕਿ ਕੀ ਚੱਲ ਰਿਹਾ ਹੈਗਾ ਇਹ ਮੁੱਦਾ
ਹਾਂਜੀ, ਕਈ ਚੀਜ਼ਾਂ ਕਈ ਚੀਜ਼ਾਂ, ਹਾਂਜੀ ਹਾਂਜੀ, ਹਾਂਜੀ ਹਾਂਜੀ, ਕਈ ਵਾਰੀ ਬਾਰ ਈ ਬੱ ਬੱਚੇ ਨੂੰ ਕੱਲਾ ਛੱਡਦੀਏ, ਤੇ ਕੁਛ ਪਤਾ ਨੀ ਲੱਗਦਾ ਕਿ ਬਈ ਕੋਈ ਆ ਜੇ ਤੇ ਲੈ ਜੇ।
ਸੈਂਕਡ ਹੋਇਆ ਹੈਗਾ, ਤੁਸੀਂ ਦੇਖਿਆ ਹੋਏ ਸ਼ਇਦ ਇੰਸਟਾਗ੍ਰਾਮ ਤੇ, ਇੱਕ ਬੱਚਾ ਛੋਟ ਛੋਟਾ ਜੇਆ, ਸੋਸ਼ਲ ਮੀਡੀਆ ਤੇ।
ਜੇੜਾ ਬੰਦਾ, ਬਾਹਰ ਲੈਕੇ ਓਨੂੰ ਮਾਰਿਆ ਸੀ ਜਿਨੇ ਔਦ
ਬਾਹਰ ਵਾਲਾ ਵੀ ਸੀ, ਔਰ ਇੱਕ ਹਾਂਜੀ ਉਹ ਵੀ ਤੱਕ ਧੱਕਾ ਦੇ ਦਿੱਤਾ ਸੀ, ਔਰ ਇੱਕ ਵੈਸੇ ਵੀ ਹੁਨ ਇੱਕ ਛੋਟਾ ਬੱਚਾ ਉਹ ਬੜਵਾਰੀ ਚ ਗਿਰ ਗਯਾ ਹੈਗਾ ਸੀ, ਇਹ ਹਾਂਜੀ, ਉਹ ਤੇ ਵਿਚਾਰੇ ਦਾ ਕਿੰਨਾ ਚੱਲ ਰਿਹਾ ਹੈਗਾ ਹੈ, ਹਾਂਜੀ ਉਹੀਓ ਨਾ, ਤੇ ਬਸ ਏਦਾਂ, ਫਿਰ ਸੋਸ਼ਲ ਮੀਡੀਆ ਏਦਾਂ ਦੇਖ ਕੇ ਫੇਰ ਓਹ ਹੁੰਦਾ ਹੈ।
ਉਹ ਬਸ ਉਹ ਉਹਦੇ ਮੱਥੇ ਤੇ ਵੀ ਲੱਗੀ ਚੋਟਾਂ ਬਥੇਰੀਆਂ, ਜਦੋਂ
ਹਾਂਜੀ, ਹਾਂਜੀ, ਓਹੀਓ ਨਾ ਫੇਰ ਓਹ ਗਿਆ ਵੀ ਤੇ ਫੇਰ ਕਾਫ਼ੀ ਨੀਚੇ ਸੀ ਨਾ, ਫੇਰ ਉੱਪਰੋਂ ਦੀ ਬਰਸਾਤ ਵਗੈਰਾ ਚੱਲਦੀ ਪਈ ਹੈਗੀ ਸੀ
ਬਸ ਗੱਲ ਥੋੜ੍ਹੀ ਜਿਹੀ ਉਹ ਹੈ ਕਿ ਜਿਹਨਾਂ ਨੇ ਕੀਤਾ ਸੀਗਾ, ਉਹ ਥੋੜ੍ਹਾ ਜਿਹਾ ਇੰਨਾ ਪੈਸਾ ਲਾ ਕੇ ਉੱਪਰ ਢੱਕਣ ਵਗੈਰਾ ਨੋਰਮਲ ਚੀਜ਼ਾਂ ਰੱਖ ਹੀ ਸਕਦੇ ਸੀਗੇ, ਕਿ ਵਈ
ਹਾਂਜੀ, ਪਰ ਉਹ ਨਾ ਬਰਸਾਤ ਕਰਕੇ ਤੇ ਫੇਰ ਉਹ ਰੇਤਾ, ਜਿਹੜੀ ਮਿੱਟੀ ਉਹਨੂੰ ਕਿੱਦਾਂ ਬੰਦਾ ਰੋਕ ਸਕਦਾ, ਉਹਨੇ ਤੇ ਧੀਰੇ-ਧੀਰੇ ਜਾਈ ਜਾਂਣੇ ਅੰਦਰ, ਬਰਸਾਤ ਨਾਲੋ। ਜਿੰਨਾ ਉਹਨਾਂ ਨੇ ਆਪਣਾ ਕੀਤਾ, ਪਰ ਉਹਨਾਂ ਨੇ ਆਪਣਾ ਬੈਸਟ ਹੀ ਦਿੱਤਾ ਪਰ ਹੁਣ ਉਹ ਛੋਟਾ ਨਹੀਂ ਕਵਰ ਕਰ ਪਾਇਆ, ਐਏ ਬਸ ਐ ਸੋਸ਼ਲ ਮੀਡੀਆ
ਔ ਵਿਚਾਰੇ ਬੱਚੇ ਦੀ ਆਈ ਸੀ, ਤੇ ਹੁਣ ਕੀ ਕਰ ਸਕਦਾ ਜੀ ਕੋਈ ਕੁਛ। ਪਰ ਫੇਰ ਵੀ ਚਲੋ ਦੁੱਖ ਬੜਾ ਹੋਇਆ, ਛੋਟਾ ਜਿਹਾ ਸੀਗਾ ਹਲੇ ਕਹਿੰਦੇ ਦਾਦਾ ਪਤਾ ਨੀ ਨਿਊਜ਼ ਚਾਈਦਾ ਕਿ ਦਾਦਾ ਜੀ ਨੂੰ ਅਪਣੇ ਰੋਟੀ ਪਾਣੀ ਦੇ ਕੇ ਆਇਆ ਸੀ, ਤੇ ਉਸ ਤੋਂ ਬਾਦ ਫੇਰ ਵਾਪਿਸ ਅਪਣਾ ਖੇਲਣ ਜਾ ਰਿਹਾ ਸ
ਹੋਰ ਹਾਂਜੀ ਜੀ ਹੋਇਆ ਵੀ ਕਾਫੀ ਟਾਈਮ ਬਾਦ ਹੈਗਾ ਏ ਓਹ, ਕੱਲਾ ਸੀ, ਹਾਂਜੀ ਹਾਂਜੀ ਬਸ ਅਹੀਓ ਸ ਸੋਸ਼ਲ ਮੀਡੀਆ ਵੇਖਣੇ ਆ ਤੇ, ਬੌਤ ਓਹ ਲੱਗਦਾ ਹੈਗਾ ਅਜੀਬ।
ਕਿ ਵੀ ਉਹ ਆਪਣੇ ਬੱਚਿਆਂ ਲਈ ਵੀ
ਹਾਂਜੀ ਹਾਂਜੀ ਏ ਹੀ ਹੈ ਹੁਣ ਬੱਚੇ ਸਕੂਲ ਸਕੂਲ ਜਾਂਦੇ, ਜਦ ਤੱਕ ਆ ਨਾ ਜਾਏ ਤਦ ਤੱਕ ਠੰਢ ਨੀ ਪੈਂਦੀ
ਹਾਂਜੀ ਹਾਂਜੀ, ਏ ਤੇ ਗੱਲ ਹੈਗੀ ਏ।
ਘਰ ਜਬ ਤਕ ਆ ਜਾਂਦਾ, ਘਰ ਭਾਵੇ ਜੋ ਮਰਜੀ ਕਰੇ ਪਰ ਫੇਰ ਵੀ ਧਿਆਨ ਤੇ ਰੈੰਦਾ ਈ ਐ, ਹੋਣ ਬਾਹਰ ਦਾ ਮਹੋਲ ਕੈਸਾ ਹੈਗਾ ਅੱਜ। ਏਦਾਂ ਹੀ ਚੱਲ ਰਿਹਾ ਹੈਗਾ ਹੋਰ ਤੁਸੀਂ ਸੁਣਾਓ?
ਹੋਰ ਸਭ ਵਧੀਆ ਹਾਂਜੀ ਘਰ ਬਾਰ ਸਭ ਵਧੀਆ ਜੀ। ਹਾਜੀ, ਬਾਕੀ ਅਪਣੇ ਤੁਸੀਂ ਬਿਜਨਸ ਕਰਦੇਓ ਕਿ ਅਹ ਘਰ ਹੀ ਹੁੰਦੇ ਜਿਵੇਂ ਕਿ? ਅੱਛਾ ਹਾਊਸ ਵਾਈਫ ਠੀਕ ਹੈ ਠੀਕ ਚਲੋ ਵਧੀਆ ਬਸ ਆਪਣਾ ਬਿਜਨਸ ਹੈ ਜੀ ਆਪਣਾ ਬਿਜਨਸ ਹੈ। ਉੱਥੇ ਬਿਜਨਸ ਕਰਦੇ ਆ ਹਾਂਜੀ।
ਅੱਛਾ ਮੈਰਿਡ ਹੋ ਤੁਸੀਂ? ਅਛ, ਅੱਛਾ, ਅੱਛਾ, ਜਾਂਦਾ ਹੋਣੈ ਸ ਫੂਲ ਵਗੈਰਾ
ਨਹੀਂ ਹਲੇ ਨੀ ਹਲੇ ਤੇ ਅ ਛੋਟਾ ਹਲੇ ਹਾਂਜੀ ਛੋਟਾ ਹਾਲੇ।
ਅੱਛਾ ਅੱਛਾ
ਹਲੇ ਹੈ ਹਲੇ ਸਾਲ ਬਰ ਹੈਗਾ, ਹਲੇ ਚਲੋ। ਬੱਚਿਆਂ ਆਪਣੀ ਸਮਝ ਸਮਝ ਆ ਜਾੇ ਸਮਝ ਆਉਣ ਲੱਗ ਜਾੇ ਬੱਚੇ ਨੂੰ ਨਾ ਥੋੜਾ ਬਹੁਤ
ਹਾਂਜੀ ਹਾਂਜੀ, ਨਾਲੇ ਹੁਣ ਤੇ ਵੈਣ ਜੀ ਦੋ ਸਾਲ ਦੇ ਬੱਚਿਆਂ ਨੂੰ ਵੈਸੇ ਈ ਪਲੇਅ ਸਕੂਲਾਂ ਚ ਅੱਜ-ਕੱਲ ਪਾ ਦਿੰਦੇ ਆ ਗਏ।
ਹਾਂਜੀ, ਏਹ ਇੱਥੇ ਅਪਣੇ ਹਿਮਾਚਲ ਚ ਪਲੇ ਸਕੂਲ ਏਧਰ ਹੈ ਨੀ ਜੈਦਾ ਨਾ।
ਅੱਛਾ-ਅੱਛਾ ਹਾਂ ਤੇ' ਆਂਗਣਵਾੜੀ ਵੀ ਬੈਟਰ ਉਹ ਵੀ ਸਹੀ ਹੈ। ਬੱਚਿਆਂ ਨੂੰ ਫੇਰ ਪੂਰਾ ਖਾਣਾ ਪਾਣਾ ਵੀ ਫੇਰ ਮਿਲਦਾ ਹੈਗਾ ਅੱਛਾ
ਆਂਗਨਵਾੜੀ ਏਦਾਂ ਕਿ ਬੱਚੇ ਜਿੱਦਾਂ ਛ' ਅਹ ਗਾਂ ਗਾਉਂ ਟਾਈਪ ਜ ਹੁੰਦੇ ਨੇ ਨਾ ਤੇ ਉੱਧਰ ਬੱਚੇ ਘੱਟ ਹੀ ਹੁੰਦੇ ਨੇ।
ਅੱਛਾ ਤੇ' ਸਾਡੇ ਇੱਧਰ ਯੂਪੀ ਸਾਈਡ ਵਾਲੇ ਪਾਸੇ ਹੈਗੇ ਨੇ ਪਲੇ ਸਕੂਲ ਵਗੈਰਾ
ਅੱਛਾ-ਅੱਛਾ-ਅੱਛਾ-ਅੱਛਾ-ਅੱਛਾ ਨਹੀਂ ਉੱਥੇ ਤਾਂ ਚਲੋ ਹਾਂ ਚੀਜ਼ਾਂ ਬਹੁਤ ਨੇ ਹਮ ਹਾਂਜੀ-ਹਾਂਜੀ ਉਹ ਇੱਥੇ ਪਿੰਡਾਂ ਗਾਵਾਂ ਚ' ਥੋੜ੍ਹੀ ਜਿਹੀ ਚੀਜ਼ਾਂ ਹੁੰਦੀਆਂ ਬਾਕੀ ਸ਼ਹਿਰੀ ਛੂਰੀ ਇਲਾਕਾ ਤੇ' ਚਲੋ ਇਹ ਚੀਜ਼ਾਂ
ਬੱਚੇ ਦਾ ਵੀ ਇੱਕ ਕੇਸ ਆਇਆ ਸੀ ਛੋਟੇ ਬੱਚੇ ਦਾ ਸ਼ਾਇਦ ਤੁਸੀਂ ਦੇਖਿਆ ਹੋਏ ਸਕੂਲ ਦੇ ਬੱਚਿਆਂ ਨੇ ਇੱਕ ਬੱਚੇ ਨੂੰ ਕੱਟ ਸੀ ਸ਼ਾਇਦ ਤੁਸੀਂ ਨਿਊਜ਼ ਸੁਣੀ ਹੋਏ
ਅ' ਸ਼ਾਇਦ ਪੁਰਾਣੀ ਗੱਲ ਹੋਣੀ ਹੁੰਦੀ ਹੈ।
ਪੁਰਾਣੇ ਨੇ ਹੋਣ ਦੀ ਹੈਗੀ ਹੈਏ ਬੱਚੇ ਦੇ ਸਕੂਲ ਖੁੱਲ੍ਹੇ ਹੈਗੇ ਇੱਕ ਬੱਚੇ ਨੇ ਇੱਕ ਛੋਟੇ ਬੱਚੇ ਨੂੰ ਖੂਬ ਕੱਟ ਕੱਟ ੱਕੇ ਮੂੰਹ ਦੇ ਨਾਲ ਪਲੇ ਸਕੂਲ ਦੇ ਵਿੱਚ ਹੋਇਆ ਕਾਂਡਕ
ਅੱਛਾ ਨਹੀਂ ਉਹਦਾ ਧਿਆਨ ਨੀ ਪਤਾ ਨੀ ਇਸ ਚੀਜ਼ ਦਾ
ਹਾਂਜੀ ਅਸੀਂ ਤਾਂ ਬਸ ਅਪਡੇਟ ਰਾਤ ਨੂੰ ਸਾਰੀ ਅਪਡੇਟ ਲੈ ਕੇ ਸੁਣਦੇ ਆ ਨਾ ਇੰਸਟਾਸਟਾ
ਹਾਂ ਬ' ਹਾਂਜੀ-ਹਾਂਜੀ ਹਾਂ ਵੀ ਚਲੋ ਪਤਾ ਲੱਗ ਜਾਂਦਾ ਕਿ ਕੀ ਚੱਲਦਾ ਪਿਆ ਕਿਨੇ ਪੂਰਾ ਦਿਨ ਬੰਦਾ ਬਿਜੀੀ ਰਹਿੰਦਾ ਤੇ ਚਲੋ ਸ਼ਾਮ ਦਾ ਟਾਈਮ ਹਉਂਦਾ।
ਸਾਡੀ ਸਵੇਰੇ ਅੱਖ ਖੁੱਲ੍ਹੇ ਨਾ ਖੁੱਲ੍ਹੇ ਬੱਚਿਆਂ ਨੂੰ ਭੇਜਣ ਵਾਸਤੇ।
ਹਾਂਜੀ ਬਸ ਇਹ ਹੈ ਕਿ ਆਪਣਾ ਫੋਨ ਦਾ ਐਵੇਂ ਦਾ ਕੀ ਅੱਜ ਕੱਲ੍ਹ ਕਿ ਨਾਲ ਹੀ ਹੋਣਾ ਚਾਹੀਦਾ ਰਾਤੀ ਵੀ ਉਰੇ ਪਰੇ ਨਾ ਦਿਖੇ ਫੋਨ ਇੱਦਾਂ ਲੱਗਦਾ।
ਹੋਰ ਸਹੀ ਗੱਲ ਹੈ। ਅੱਖਾਂ ਖੁੱਲੀਆਂ ਨੀ ਹੋਆ ਪਹਿਲੇ ਹੱਥ ਚ ਫੋਨ ਚਾਹੀਦਾ ਹੈਗਾ ਦੇਖਣ ਵਾਸਤੇ ਕੀ ਹੈਗਾ। ਸਾਰੀ ਅਪਡੇਟ ਵਗੈਰਾ ਦੇਖ ਕੇ ਹਾਂਜੀ ਜੀ ਬਸ ਫੇਿਰ ਉਹ ਰਾਤੀ ਲੇਟੋ ਲੈ ਕੇ ਉਹ ਪਤਾ ਹੀ ਨੀ ਲੱਗਦਾ ਕਿਸ ਟਾਈਮ ਇੱਕ ਵਧੀਆ ਕਿਸ ਟਾਈਮ ਦੋ ਵਧੀਆ। ਜੀ।
ਬਸ ਬਸ ਹਾਂਜੀ ਆਹੀ ਗੱਲ ਨੀ।
ਤੱਕ ਉਹ ਫੋਨ ਓ ਨੀਂਦਰ ਦੇ ਨਾਲ ਅੱਖਾਂ ਤੇ ਡਿੱਗ ਨਾ ਜਾਏ।
ਹਾਂਜੀ ਹਾਂਜੀ ਬਸ ਬਹੁ ਪਰ ਉਹ ਨੀਂਦ ਵੀ ਨੀ ਆਉਣ ਦਿੰਦਾ ਫੋਨ ਐਵੇਂ ਦੇ ਕੇ ਨੀਂਦ ਵੀ ਨੀ ਆ ਦਿੰਦੇ ਨੀਂਦ ਦੀ ਬੜੀ ਔਖੇ ਬਸ ਇੱਕ ਵਾਰੀ ਜੇ ਆਦਤ ਪੈ ਜਾੇ ਫਿਰ ਤੇ ਬੜਾ ਔਖਾ
ਬਹੁਤ ਭੈੜ ਹੈਗਾ ਸਾਡੇ ਕੋਲ ਆਪ ਨਹੀਂ ਛੁੱਟਦਾ ਹੈਗਾ ਬੱਚੇ ਬੱਚਿਆਂ ਨੂੰ ਵੀ ਕਹਿੰਦੇ ਸਾਡਾ ਆਪ ਬੜਾ ਪੈੜਾ ਉਹ ਹੈਗਾ।
ਬਸ ਬਸ ਹਾਂ ਆਪਾਂ ਬੱਚਿਆਂ ਨੂੰ ਭਾਵੇਂ ਲਾ ਵੀ ਦਿੰਦੇ ਹਾਂ। ਪਰ ਫਿਰ ਵੀ ਫਾਇਦਾ ਨੀ ਏ, ਕੁਛ ਵੀ ਇਹ ਚੀਜ਼ਾਂ ਦਾ।
ਖਾ ਬਿਨਾਂ ਦੇਖੇ ਖਾਧਾ-ਪੀਤਾ ਨੀ ਜਾਂਦਾ ਕੁੱਛ।
ਹਾਂਜੀ-ਹਾਂਜੀ ਇਹ ਤੇ ਐਵੇਂ ਹੋਣਾ ਚਾਹੀਦਾ ਸੀ, ਕਿ ਫੋਨ ਜਿੰਨਾ ਮਰਜ਼ੀ ਚਲਾਓ, ਕੋ ਫਾਇਦਾ ਹੀ ਕਰੇਗਾ-ਫਾਇਦਾ ਹੀ ਕਰੇਗਾ, ਉਵੇਂ ਦਾ
ਹਾਂਜੀ, ਨਹੀਂ ਫਾਇਦੇ ਵੀ ਏ, ਨੁਕਸਾਨ ਵੀ ਹੈਗੇ ਆ ਬਸ ਇਹ ਕਿ ਸਾਹਮਣੇ ਵਾਲਾ ਬੰਦਾ, ਏ ਕਿ ਕਿਸ ਟਾਇਪ ਨਾਲ ਉਹਨੂੰ ਲੈਂਦਾ ਐਗਾ।
ਸੋਚਦੇ ਕਿ ਵਧੀਆ ਫਾਇਦਾ ਕਰੇ-ਫਾਇਦਾ ਕਰੇ, ਲੇਕਿਨ ਹੈ ਤੇ ਨੁਕਸਾਨ ਵਾਲੀ ਚੀਜ਼ ਈ ਹੈ। ਫਾਇਦਾ ਕਰਦਾ ਲੇਕਿਨ ਕੁਛ ਟਾਈਮ ਲਈ ਚਲੋ ਯੂਜ ਕਰੋ, ਲੇਕਿਨ ਆਪਾਂ ਲਗਾ ਰਹਾਵਾਂਗੇ ਜਿੱਦਾਂ
ਬਸ ਉਹੀਓ ਨਾ ਉਹ ਲੱਤ-ਲੱਤ ਭੈੜੀ ਏ ਨਾ ਉਹ
ਹਾਂਜੀ-ਹਾਂਜੀ, ਇਹ ਗੱਲ ਤੇ ਹੈ।
ਪਰ ਵੈਸੇ ਲੱਗੇ ਰਹੋ, ਤੇ ਫਿਰ ਤੇ ਉਹ ਬੇਕਾਰ ਹੀ ਕਰਦਾ ਹੈਗਾ।
ਇਹ ਤਾਂ ਹੈ। ਬਸ ਇਹ ਜਿੱਦਾਂ ਪੁਰਾਣਾ ਟਾਈਮ ਹੁੰਦਾ ਸੀ ਲੋਕੀ, ਹਾਂ ਬੱਚੇ ਸੋ ਗਏ ਹਾਂਜੀ। ਨਹੀਂ ਹਲੇ ਤੇ ਨਹੀਂ, ਹਲੇ ਸੋਏਗਾ ਹਲੇ।
ਅੱਛਾ ਹਾਂ, ਸਾਡੇ ਵੀ ਅਜੇ ਰੌਲਾ ਪਾਂਦੇ ਪਏ, ਜਦ ਤੱਕ ਅਸੀਂ ਨ ਪਾਂਗੇ ਇਹਨਾਂ ਨੇ ਵੀ ਨੀ ਸੋਣਾ ਹੈਗਾ, ਮੈਂ ਕਿਹਾ ਦੇਖਦੀ ਹਜੇ ਹੋਰ, ਹਾਂਜੀ
ਉਦੋਂ ਥੋੜਾ ਸੋਣਾ ਸ਼ੁਰੂ ਕਰਦਾ, ਨੀ ਤਾਂ ਏਦਾਂ ਹੀ ਹੈ, ਥੋੜਾ ਜਿਹਾ ਹਾਲੇ ਸ਼ੁਰੂ-ਸ਼ੁਰੂ ਚ ਤੇ
ਹਾਂਜੀ, ਸਾਡੇ ਵੀ ਹੁਣ ਹੀ ਖੁੱਲ੍ਹੇ ਹੈਗੇ ਆ, ਅੱਜ-ਕੱਲ ਚ ਹੀ ਖੁੱਲ੍ਹੇ ਹੈਗੇ ਸਕੂਲ ਇੱਥੇ।
ਅੱਛਾ।
ਹਾਂਜੀ।
ਮੈਂ ਕਿਹਾ ਤੁਹਾਡੇ ਉੱਥੇ ਹੁਣ ਖੁੱਲ੍ਹੇ ਨੇ, ਸਾਡੇ-ਸਾਡੇ ਹੁਣ ਇੱਥੇ ਹਿਮਾਚਲ ਚ ਹੁਣ ਛੁੱਟੀ ਹੋਏਗੀ। ਤਾਡੇ ਉੱਥੇ ਪਹਿਲੇ ਹੀ ਛੁੱਟੀਆਂ ਹੋ ਜਾਂਦੀ, ਸਾਡੇ ਇੱਥੇ ਬਾਚ ਹੌਦੀਆਂ ਫੇਰ।
ਏਥੇ ਮਈ ਦੀ ਪਈਆਂ ਨੇ ਛੁੱਟੀਆਂ, ਤੁਹਾਨੂੰ ਉੱਥੇ ਪੈਂਦੀਆਂ ਹੋਣੀਆਂ ਜੂਨ ਨੂੰ। ਫੇਰ ਤਾਡੇ ਜੁਲਾਈ
ਹਾਂ, ਬਸ ਇੱਥੇ ਜੁਲਾਈ ਚ ਏਦਾਂ ਬਰਸਾਤ ਮੌਸਮ ਚ, ਸਾਡੇ ਇੱਥੇ ਛੁੱਟੀਆਂ ਹੋ ਜਾਦੀਆਂ ਫੇਰ।
ਅੱਛਾ-ਅੱਛਾ।
ਹਾਂਜੀ।
ਹੋਰ।
ਹੋਰ ਸਭ ਵਧੀਆ ਜੀ।
ਚਲੋ ਫੇਰ ਕਰਾਂਗੇ।
ਹਾਂ ਚਲੋ ਠੀਕ ਹੈ ਜੀ, ਸਸਰੀ ਕਾਲ ਜੀ, ਫਿਰ-ਫਿਰ ਕਰਾਂਗੇ, ਓਕੇ ਜੀ-ਓਕੇ ਜੀ।